ਸਤਿ ਸ਼੍ਰੀ ਅਕਾਲ ਜੀ।
ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਐ?
ਦੀਦੀ ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਬਸ ਕੁਛ ਵੀ ਨੀ ਕੁਛ ਵੀ ਨੀ ਤੁੂੰ ਪਤਾ ਚਾਹ ਤੇ ਸ਼ਾਮ ਦੀ ਪੀ ਕੇ ਵਿਹਲੇ ਹੋਏ ਆ
ਮੇਰੇ ਹੱਥ ਵਿੱਚ ਚਾਹ ਈ ਏ
ਹੂੰ,
ਕੰਮ ਰੋਜ਼ ਦਾ ਕਦੇ ਮੁੱਲਦਾ ਨੀ ਸਾਰਾ ਦਿਨ ਲੱਗੇ ਰਹੋ ਚਾਹੇ
ਬਿਲਕੁਲ ਜੀ ਬਿਲਕੁਲ ਸਾਰੀ ਦਿਹਾੜੀ ਬੱਚੇ ਛੋਟੇ ਹੋਣ ਤੇ ਹੋਰ ਵੀ ਮੁੱਕਦੇ ਆ
ਨਹੀਂ ਬੱਚੇ ਵੱਡੇ ਹੋ ਗਏ ਵੱਡੇ ਜ਼ਿਆਦਾ ਨੀ ਮੁੱਕਦੇ
ਅੱਛਾ
ਆ ਏ ਡਿਮਾਂਡਾਂ ਨੀ ਪੂਰੀਆਂ ਹੁੰਦੀਆਂ ਇ ਨੀ ਖਾਣਾ ਉ ਨੀ ਖਾਣਾ ਨਿੱਕੇ ਨਿਆਣੇ ਤਾ ਬੰਦਾ ਥੱਪੜ ਮਾਰ ਰੋਟੀ ਖੁਆ ਲੈਂਦਾ ਖਾ ਚੁੱਕ ਕਰਕੇ
ਵੀ ਨੀ ਅੱਜ ਕੱਲ ਮੇਰੀ ਕੁੜੀ ਛੋਟੀ ਐ ਉਹਨੂੰ ਮੈਂ ਖੁਵਾਵਾ ਗਈ ਨਾ ਉਲਟੀ ਕਰਦੇਗੀ ਓ ਤੇ ਮੈਂ ਉਹਨੂੰ ਪਿਆਰ ਨਾਲ ਘੁੰਮਾ ਫਿਰਾ ਕੇ। ਗੱਲਾਂ ਗੱਲਾਂ ਚ ਖੁਆਣੀ ਪੈਂਦੀ ਆ ਉਹਨੂੰ
ਬੱਚਿਆਂ ਦਾ ਨੱਖਰਾ ਈ ਬੋਤ ਐ ਨਿੱੱਕੇ ਨਿੱੱਕੇ ਨਿਆਣੇ ਦੇ ਐਨੇ ਐਨੇ ਵੱਖਰੇ ਨੇ ਜਿਹੜੀ ਚੀਜ਼ ਨਈ ਪਸੰਦ ਓ ਮੂੰਹ ਚ ਭਰੀ ਰੱਖਣਗੇ ਅੰਦਰ ਨੀ ਕਰਨ ਲੱਗੇ
ਬਿਲਕੁਲ-ਬਿਲਕੁਲ, ਇੱਕ ਕਦੋਂ ਸਾਡੀ ਮਾਂ ਸਾਡੀ ਉਹਦੇ ਪਾਸੇ ਗਈ ਮੇਰੀ ਬੇਟੀ ਇੰਝੀ ਕਰਦੀ ਮੈਂ ਉਹਨੂੰ ਨਾ ਕੋਈ ਚੀਜ਼ ਲੈ ਬੇਟੇ ਖਾ ਲੈ ਉਹ ਵੇਖਿਆ ਕਿ ਅੱਛਾ ਮੰਮੀ ਨਾ ਮੰਮੀ ਅੱਛੇ ਇੱਧਰ ਆਏਗੀ ਚੁੱਪ ਚਾਪ ਦੂਜੇ ਵਾਲੇ ਵਾਲੇ ਉੱਧਰ ਜਾਏਗੀ ਰੂਮ ਚ ਉਧਰ ਨਾ ਸੁੱਟ ਆਏਗੀ ਮੈਨੂੰ ਕਹੇਗੀ ਆ ਕੇ ਮੈਂ ਖਾ ਲਈ ਐ ਓ ਤੂੰ ਬੜੀ ਜਲਦੀ ਖਾ ਲਈ ਐ
ਆਹੋ ਬੜੇ ਤੇਜ਼ ਨੇ ਮੇਰੀ ਕੁੜੀ ਛੋਟੀ ਹੁੰਦੀ ਸੀ ਨਾ ਜਿੱਦਾਂ ਤੇ ਅਸੀਂ ਓਨੂੰ ਦਵਾਈ ਦੇਣੀ ਤੇ ਦਵਾਈ ਮੈਂ ਕੱਲੀ ਨੀ ਓਨੂੰ ਦੇ ਸਕਦੀ ਸੀਗੀ ਦੋ ਤੇ ਓਨੂੰ ਫੜਨਗੇ ਫਿਰ ਅਸੀਂ ਕੜਛੀ ਚ ਦਿੰਦੇ ਸੀ ਲੋਕੀ ਚਮਚੇ ਚ ਦਿੰਦੇ ਦਵਾਈ ਕੜਛਿ ਓਦੇ ਮੂੰਹ ਚ ਅੱਡ ਕੇ ਤਾਂ ਬੜੀ ਔਖੀ ਲਗਦੀ ਸੀਗੀ ਓ ਬੱਚੇ ਤਾਂ ਬਸ ਅੱਥਰ ਈ ਬੜੇ ਨੇ ਅੱਜ ਕੱਲ੍ਹ ਜਾਂ ਨਿੱੱਕੇ ਨਿੱੱਕੇ ਨਿਆਣਿਆਂ ਦੀ ਮਾਵਾਂ ਨੂੰ ਅੱਜ ਓ ਹੋਰ ਚਸਕਾ ਚੜੇ ਹੋਏ ਨੇ ਨਿੱੱਕੇ ਨਿੱੱਕੇ ਅੱਗੇ ਮੋਬਾਇਲ ਦੇ ਕਾਰਟੂਨ ਲਗਾ ਦੇਣਗੀਆਂ
ਬਿਲਕੁਲ ਤੁਹਾਡੇ ਵੀ ਮਗਰ ਮੈਂ ਨਾ ਮੈਂ ਦੇਣੀ ਟੀ ਵੀ ਵੇਖਦਾ ਤੂੰ ਫੋਨ ਨੀ ਮੈਂ ਦੇਣਾ
ਹਾਂ, ਐ ਵਧੀਆ ਕਰਦੇ ਓ ਨੀ ਦਿੰਦੇ ਹੋ ਤੇ
ਹਾਂ, ਉਹ ਅੱਖਾਂ ਉੱਖਾਂ ਵੀ ਖਰਾਬ ਹੋ ਜਾਂਦੀਆਂ ਨਾ ਬੱਚਿਆਂ ਦੀ ਬੱਚੇ ਮੰਨਦੇ ਨੀ ਐ
ਬੱਚੇ ਤਾਂ ਨਹੀਂ ਮੰਨਦੇ ਪਰ ਮਨਾਉਣੇ ਤਾਂ ਪੈਂਦੇ ਨੇ ਨਾ ਹੁਣ ਮੇਰਾ ਦੋਤਾ ਹੈ ਨਿੱਕਾ ਜਿਹਾ ਹੈਂ ਉਹ ਉਹਦੀ ਮਾਂ ਨੇ ਉਹ ਸਕੂਲ ਪੜ੍ਹਾਂਦੀ ਵੈਸ ਤਾਂ ਟੀਚਰ ਉਹ ਉਹਨਾਂ ਨੇ ਆਪਣੀ ਜਾਨ ਛੁੜਾਉਣ ਕਰਕੇ ਉਹਦੀ ਦਾਦੀ ਨੇ ਹਰ ਟਾਈਮ ਫੋਨ ਦਾ ਚਸਕਾ ਪਾਇਆ ਉਹਨੂੰ
ਇਦਾਂ ਹੀ ਹੋਣਾ ਫੋਨ ਤਾਂ ਫੇਰੁ
ਹਰ ਟਾਈਮ ਫੋਨ-ਫੋਨ-ਫੋਨ ਤੇ ਨਿੱਕੇ-ਨਿੱਕੇ ਨਿਆਣੇ ਤੇ ਮੈਂ ਦੇਖਿਆ ਡੇਢ-ਡੇਢ ਦੋ-ਦੋ ਨੰਬਰ ਦੀਆਂ ਐਨਕਾਂ ਲੱਗੀਆਂ ਹੋਇਆਂ
ਇਦਾਂ ਫੋਨ ਦੇਣਾ ਨੀ ਚਾਹੀਦਾ ਬੱਚਿਆਂ ਨੂੰ ਸਾਡੀ ਮੰਗਦੀ ਹੈ ਮੈਂ ਖੜੋਣੇ ਕਰ ਦੇਨੀ ਆਂ ਅੱਗੇ ਮੈਂ ਟੀ ਵੀ ਲਾ ਦ ਟੀ ਵੀ ਜੋ ਵੇਖਣੈ ਵੇਖ ਲਿਆ ਕ ਨਾ ਬੰਦਾ ਟੀ ਵੀ ਤੇ ਬੱਚਾ ਦੂਰ ਹੋ ਕੇ ਦੇਖ ਰਿਹਾ ਫੋਨ ਤੇ ਬੱਚਾ ਵਿੱਚ ਆਪਣੇ ਅੱਖਾਂ ਦੇ ਵਿੱਚ ਵਾੜ ਲੈਂਦਾ
ਆਹ ਨਾਲੇ ਹਰ ਤੱਕ ਲਾ ਜਾਂਦੇ ਉਹ ਨਾਲ ਛਲਾਂਘਾ ਮਾਰਨ ਲੱਗ ਜਾਂਦੇ ਨੇ ਫੋਨਾਂ ਦੇ ਹਹ ਹੋਰ ਕੀ ਬਣਾਇਣਾ ਨਯਾ ਰਾਤੀ
ਅੱਜ ਬਣਾਏ ਸੀ ਭਿੰਡੀਆਂ ਤੇ ਨਾਲ ਫੁਲਕੇ ਬਣਾਏ ਸੀ
ਅੱਛਾ ਰਾਤੀ
ਮੈਨੂੰ ਦੁਪਹਰੇ ਹੁਣ ਰਾਤੀ ਤੋਂ ਲੈ ਕੇ ਆ ਮੈਂ ਮਸਰ ਦੀ ਦਾਲ ਲੈਓ ਨਾਲ ਚੋਲ ਚਾੜ ਲੈ ਗਰਮੀ ਏਡੀ ਹੈਗੀ ਨਾ ਕੁਛ ਕੈ ਨੀ ਸਕਦੇ
ਹ ਹਾਏ ਏ ਬੜੇ ਮੈਂ ਤਾਂ ਆਪ ਚੋਲ ਚਾੜ ਕੇ ਜਾਨ ਛੁਡਾਂਦੀ ਹਾਂ ਜੇ ਕੋਈ ਵਿੱਚ ਰੋਟੀ ਮੰਗ ਲਏ ਤਾਂਡਾ ਖਿਚ ਚੜ੍ਹਦੀ ਨਾ ਵੀ ਚੁੱਪ ਕਰਕੇ ਖਾ ਲੋ ਜੋ ਬਣਿਆ ਪੇਆ
ਆਪਣਾ ਹੈ ਹੀ ਹੈ ਮਨ ਹੀ ਨੀ ਕਰਦਾ ਰੋਟੀ ਬਣਾਉਣ ਤੇ ਮੈਂ ਸਵੇਰੇ ਤੁਹਾਨੂੰ ਪਤਾ ਇੱਕ ਸਵੇਰੇ ਨੌ ਵਜੇ ਰਸੋਈ ਚ ਵੜੀ ਆ ਮੈਂ ਇੱਕ ਘੰਟਾ ਮ ਦੋ-ਦੋ ਦੋਪੈਹਰ ਸਬਜ਼ੀ ਸੁਬਜ਼ੀ ਬਣਾਈ ਤੇ ਮੈਂ ਇਹਨੂੰ ਏਡਾਂ ਪਸੀਨਾ ਜਿਵੇਂ ਮੈਂ ਹਜੇ ਨਹਾ ਕੇ ਆਈਾਂ ਆਂ ਇਨਾ ਪਸੀਨਾ ਚਿੱਪ-ਚਿੱਪ ਕਰੇ ਪਿਆ ਪਿੰਡਾਂ
ਹਾਏ-ਹਾਏ
ਪ ਮੈਂ ਕੰਮ ਨਾਸਤਾ ਕਰਾਂਗੀ ਮਗਰੋਂ ਸਾਰੇ ਖਾ ਲੋੋ ਸਭ ਨੂੰ ਪਾਤਾ ਪਹਿਲੇ ਮੈਂ ਨਹਾ ਕੇ ਆਵਾਂ ਦੁਬਾਰਾ
ਨਾ ਮੈਂ ਤਾਂ ਗਰਮੀ-ਗਰਮੀ ਚ ਰੂਟੀਨ ਚੇਂਜ ਕਰ ਦਿੰਣੀ ਆਪਣੀ ਮੈਂ ਤਾਂ ਜਿਵੇਂ ਉੱਠਦੇ ਨੇ ਨਾ ਨੌ ਅੱਠ ਨੌ ਵਜੇ ਬੱਚੇ ਤਾਂ ਵਿਆਹੇ ਗਏ ਵੱਡੇ ਤੇ ਅਸੀਂ ਜਿਵੇਂ ਇਹ ਬੇਟਾ ਮੇਰਾ ਹੈਗਾ ਕੁਆਰਾ ਇੱਕ ਮੁੰਡਾ ਤੇ ਅੱਠ ਨੌ ਵਜ ਓਠ ਉੱਠਦਾ ਉਹ ਉੱਠਦੇ ਤਾਂ ਫੇਰ ਨਾਣ ਧੋਣਗੇ ਦਸ ਸਾਢੇ ਦਸ ਵਜਾ ਦੇਣਗੇ ਫੇਿਰ ਮੈਂ ਇਹਨਾਂ ਨੂੰ ਨਾ ਚਾਹ ਨਾਲ ਰਸਾਂ ਰੂਸਾਂ ਬਿਸਕੁਟ ਵਗੈਰਾ ਦੇ ਦਿੰਦੀ ਹਾਂ ਮੈਂ ਰੋਟੀ ਬਣਾਉਨਣੀ ਗਿਆਰਾਂ ਬਾਰਾਂ ਵਜੇ
ਹਾਂ
ਬਸ ਉਹ ਫੇਿਰ ਦੁਪਹਿਰ ਦਾ ਰੋਲਾ ਖਤਮ ਨਾਲਉ ਨਾਲ ਹੀ
ਸਹੀ ਹੈ
ਹਾਂ ਮੈਂ ਤਾਂ ਹੁਣ ਰਾਤੀ ਬਣਾਵਾਂਗੀ ਇੱਕ ਬਾਰਾਂ ਇੱਕ ਵਜੇ ਖਵਾ ਦਿੰਨੀ ਹੁਨੀ ਛੁੱਟੀ ਤੇ ਸ਼ਾਮੀ ਥੋੜੇ ਟਾਈਮ ਸਿਰ ਖੁਵਾ ਦਿੰਨੀ ਆ ਵੀ ਚੱਲਦੇ ਸੀ ਬਹਾਨੇ ਪਚ ਵੀ ਜੇਗੀ
ਆਠ ਛੇ ਸਤਰਾ ਦਿਨ ਹੋਏ
ਨਹੀਂ ਅੱਠ ਕੁ ਵਜੇ ਨਾਲ
ਅੱਛਾ-ਅੱਛਾ ਹ ਨਹੀਂ ਸਹੀ ਨਾ ਸੱਸ ਹੈਗੀ ਨਾ ਹੁਣ ਚਾਹੀਦੀ ਹੁੰਦੀ ਨਸਤਾ ਸਾਡੇ ਮੇਰੇ ਹਸਬੈਂਡ ਤੇ ਨੀ ਕਰਦੇ ਨਾਸਤਾ ਦੋਵੇਂ ਨੀ ਕਰਦੇ ਆ ਬਸ ਮੰਮੀ ਡੈਡੀ ਕੱਢ ਫਿਰ ਮੈਂ ਵਿਚ ਤਵਾ ਧਰਨਾ ਪੈਂਦਾ, ਫਿਰ ਮੈਨੂੰ ਦੁਪਹਿਰੀ ਸਬਜ਼ੀਆਂ ਤੜਕਾ ਲਾ ਦੇ ਹੱਦ ਤੋਂ ਵੱਧ ਫੁਲਕੇ ਲਾਵਾਂਗੇ ਚਾਰ ਪੰਜ, ਨਾਲ ਸਬਜ਼ੀ ਵੀ ਬਣ ਜੇਗੀ।
ਹਾਂ
ਹੁੰ ਮੈਂ ਦੁੱਧ ਵੀ ਕਾਢਣੀ ਹੈ ਦੁੱਧ ਵੀ ਕੱਢ ਦੇਣਗੇ ਫਰ ਚਾਹ ਬਣਨੀ ਹੈ ਨਾਸ਼ਤੇ ਵੇਲੇ
ਹਾਂ ਸਾਰੇ ਹੀ ਕੰਮ ਨੇ ਤੇ ਕੰਮ ਤਾਂ ਬਹੁਤ ਹੋ ਜਾਂਦਾ ਸਵੇਰੇ ਦਾ ਸਵੇਰ ਦਾ ਬਹੁਤ ਕੰ ਸ਼ਾਮ ਦਾ ਇੰਨਾ ਨੀ ਹੁੰਦਾ
ਬੜਾ-ਬੜਾ-ਬੜਾ ਹੋ ਜਾਂਦਾ ਤੇ ਸਾਰਾ ਕੰਮ ਕਰਦੀ ਕੋਈ ਨੀ ਕਰਦੀ ਬਾਹਰ ਨਾ ਪੈਰ ਦੇ ਗਦੇ ਰਸੋਈ ਨੀ ਵੜਨਾ ਫਿਰ ਰਸੋਈਚ ਵੜਨਾ ਫੁਲਕੇ ਲਾਣ ਵੜਨਾ ਬਸ
ਹਾਂ ਅ ਸਾਫ ਕਰ ਘੁਰ ਕੇ ਫੇਰ ਵਿਹਲੇ ਹੋ ਕੇ ਫੇਰ ਨਿਸ਼ਚਿੰਤ ਹੋ ਕੇ ਬੈਠੇ ਹੋਏ ਸਾਰਾ ਦਿਨ ਮੈਨੂੰ ਕੋਈ ਕੰਮ ਨੀ ਹੁੰਦਾ ਵਿਹਲੇ, ਬਸ ਹੁਣ -ਹਣ ਹੋਰ ਕੰਮ ਕਿੰਨਾ ਕੁ ਚਿਰ ਵਿਹਲੇ ਰਹਿਣ, ਕੁੜੀ ਦਾ ਵਿਆਹ ਛੇੜ ਰੱਖਿਆ ਹੈਗਾ ਇੱਕ ਦਾ। ਹੰਦੀ ਦਾ।
ਆ ਤੇ ਬਸ ਉੱਧਰ ਦੀ ਤਿਆਰੀਆਂ ਕਰੋ, ਛੱਕ ਛੁੱਕ ਦੀ ਤਿਆਰੀ ਹੋ ਜਾਣੀ ਆ ਉੱਧਰ ਦੀ।
ਉਹੀ ਤੇ ਆਪਣੀਆਂ ਤੇ ਵਿਆਹ ਲੀਆਂ, ਹੁਣ ਨਨਾਣ ਦੀ ਕੁੜੀ ਦੇ ਚੂੜਾ ਦੇਣਾ ਜਿਵੇਂ ਸਾਰੇ ਸਾਰਾ ਕੰਮ ਹੀ ਆਪਣਾ ਹੀ ਐ, ਮਾਮਿਆਂ ਦਾ ਹੀ।
ਲਾਵਾਂ ਵਾਲਾ ਸੂਟ ਐ, ਚੂੜਾ ਚਾੜਾ ਕਲੀਰੇ।
ਹਾਂ, ਸਾਰੇ ਸਾਡੇ ਤਾਂ ਮਾਮਿਆਂ ਦੇ ਹੁੰਦੇ ਨਾ।
ਬਿਲਕੁਲ ਸਭ ਕੁੱਝ ਜਾਏਗਾ, ਪਹਿਲਾਂ ਮਾਂ ਦੇ ਸ਼ਗਨ ਹੋਣਗੇ, ਫੇਰ ਧੀ ਦੇ ਸ਼ਗਨ ਹੋਣਗੇ।
ਹਾਂ, ਉਹੀ ਕੱਪੜਾ ਲਿੱਤਾ ਬਹੁਤ ਸਾਰਾ, ਬਸ ਪਰ ਅੱਜ- ਕੱਲ੍ਹ ਦੇ ਜਿਹੜੇ ਟਾਈਮ ਦੇ ਕੱਪੜੇ ਨੇ ਨਾ ਉਹੀ ਨੀ ਵਾਰਾ ਖਾਂਦੇ ਪਏ, ਜਿੱਥੇ ਬੱਚੇ ਹੱਥ ਰੱਖਦੇ ਨੇ ਉਹ ਤਾਂ ਐਨੇ- ਐਨੇ ਮਹਿੰਗੇ ਤੇ ਹੱਥ ਰੱਖ ਦੇ ਨੇ ਫੋਨ ਤੇ ਦਿਖਾ ਦੇਣਗੇ, ਵੀ ਐਸਾ-ਐਸਾ ਮਾਮੀ ਜੀ ਐਸਾ-ਐਸਾ ਉਹ ਮੈਂ ਤਾਂ ਕੱਲ ਕਿਹਾ, ਮੈਂ ਕਿਹਾ ਤੂੰ ਤਾਂ ਫੋਨ ਤੇ ਫੋਟੋ ਦਿਖਾ ਦਿੰਨੀ ਏ। ਅਸੀਂ ਲੱਭੀਏ ਕਿੱਥੋਂ, ਇੱਦਾਂ ਦੇ ਕੱਪੜੇ
ਸਹੀ ਕਹਿ ਰਹੇ ਓ, ਤੁਸੀਂ ਲੱਭਣੇ ਬੜੇ ਔਖੇ ਹੋ ਜਾਂਦੇ ਆ, ਚ ਚੂੜੇ ਬੜੇ ਚਲੇੇ ਟਰੈਂਡ ਵਾਲੇ ਨਾਂ ਲਿਖੇ ਦੇ ਆ ਹਸਬੈਂਡਾਂ ਦੇ ਚੂੜਿਆਂ ਦੇ ਉੱਤੇ।
ਹਾਂ ਹੁਣ ਨੀ ਚੱਲਦੇ ਨਾਂ ਨੂੰ ਲਿਖੇ ਹੋਏ, ਹੁਣ ਤਾਂ ਸਿੰਪਲ ਚੂੜਾ ਚੱਲ ਰਿਹਾ ਬਿਲ ਕੁਲ ਸਿੰਪਲ ਪਲੇਨ, ਪੰਜਾਬ ਦੇ ਵਿੱਚ ਸਾਡੇ ਹਾਂ ਮਹਿਰੂਨ ਰੰਗ ਅੱਗੇ ਇੱਕ ਉਹ ਏਡੀ ਦੇ ਕੜੇ ਲੱਗ ਜਾਂਦੇ ਨੇ, ਦੋ-ਦੋ ਅੱਗੇ ਪਿੱਛੇ। ਤੇ ਵਿਚਕਾਰ ਮਹਿਰੂਨ ਚੂੜਾ।
ਦੇਖ ਸਕਦੇ ਓ ਫਿਰ, ਚੂੜੇ ਪਾ ਦੇ ਨਵੇਂ- ਨਵੇਂ ਵਹੋਟੀਆਂ ਨੂੰ ਉਤੋਂ ਰੈਡ ਸੂਟ। ਪਾ ਦਿੰਦੇ ਬੜੇ ਚੰਗੇ ਲੱਗਦੇ, ਹੁਣ ਅੱਜ-ਕੱਲ ਤਾਂ ਕੀ ਹੋ ਗਿਆ ਅੱਜ-ਕੱਲ੍ਹ ਨਾ ਕਈ ਲੇਡੀਜ਼ ਤਾਂ ਚੂੜੇ ਪਾਣ ਲਾਗੀਆਂ ਵਿਆਹੀ ਵੀ ਹੋਈ ਹੈ, ਦੋ- ਦੋ ਬੱਚੇ ਹੋ ਗਏ, ਚੂੜੇ ਪਾ ਲਏ।
ਉਹ ਤਾਂ ਡਰਾਮੇ ਬਾਜ਼ੀਆਂ ਹੋ ਗੀਆਂ। ਉਹ ਤਾਂ ਡਰਾਮੇ ਬਾਜ਼ੀਆਂ ਹੋ ਗੀਆਂ, ਸਾਡੇ ਤਾਂ ਜਦੋਂ ਨਿਆਣਾ ਹੋਣ ਲਾਉਂਦਾ ਤੇ ਨਾਲ ਦੀ ਨਾਲ ਚੂੜਾ ਵਧ ਵਧਾ ਦਿੰਦੇ ਨੇ, ਉਸ ਤੋਂ ਬਾਅਦ ਨੀ ਪਾਂਦੇ, ਪਰ ਕਈਆਂ ਨੂੰ ਬੜੇ ਸ਼ੌਂਕ ਦੇ ਹਰ ਘਰਾਂ ਚ ਉੱਥੇ ਸੱਜ ਕੇ ਬਹਿ ਜਾਣਗੀਆਂ, ਦੁਲਹਨਾਂ ਬਣ ਕੇ।
ਬਿਲਕੁਲ ਜੀ ਬਿਲਕੁਲ, ਬੜਾ ਸ਼ੌਕ ਹੁੰਦਾ ਕਈਆਂ ਨੂੰ।
ਫ਼ਿਰ ਐਸੀਆਂ ਔਰਤਾਂ ਡਰਾਮੇ ਕਰਵਾਂਦੀਆਂ ਆਪਣਾ, ਲੋਕ ਗੱਲਾਂ ਮਾਰਦੇ ਨੇ ਬਾਅਦ ਚੋਂ।
ਉਹ ਤੇ ਹੈਗੇ, ਚੂੜਾ ਕਹਿੰਦੇ ਨੇ ਇੱਕੋ ਵਾਰੀ ਪੈਂਦਾ ਬਸ ਵਿਆਹ ਵਾਲੇ
ਚੂੜਾ ਇੱਕ ਸਗਣਾ ਹੁੰਦਾ, ਜਿਹੜਾ ਮਾਮੇ ਦੇ ਘਰ ਦਾ ਹੋਵੇ।
ਬਾਪ ਦੀ ਹੁੰਦਾ , ਅੱਜ -ਕੱਲ ਲੋਕਾਂ ਨੇ ਅੱਜ- ਕੱਲ੍ਹ ਲੋਕਾਂ ਨੇ ਖੇਡ ਬਣਾ ਲਿਆ, ਹਾਂਜੀ ਵਿਆਹ ਦੋ-ਦੋ ਬੱਚੇ ਹੋਏ ਦੇ ਆ ਚੂੜਾ ਪਾਲੋ ਜੀ, ਕਿਸੇ ਦਾ ਫੰਕਸ਼ਨ ਹੈਗਾ, ਵਿਆਹ ਹੈਗਾ ਚੂੜਾ ਪਾ ਲੋੋ ਜੀ।
ਆਹ ਚੂੜਾ ਪਾਲੋ, ਆਪ ਤੋ ਲਿਆਣਾ ਬਣ, ਅੱਜ -ਕੱਲ ਤਾਂ ਮੈਂ ਦੇਖਿਆ ਸਗੋਂ ਸਾਡੇ ਪੜੋਸ ਦੇ ਵਿੱਚ ਵਿਆਹ ਸੀਗਾ ਮੁੰਡੇ ਦਾ, ਹਾਏ ਮੁੰਡਾ ਜਿਹੜੀ ਦੁਲਹਨ ਸੱਜੀ ਤੇ ਸੱਜੀ, ਮੁੰਡੇ ਦੀ ਮਾਂ, ਸਮਝ ਨੀ ਆ ਰਹੇ ਸੀ ਦੁਲਹਨ ਕਿਹੜੀ ਐ। ਮੁੰਡੇ ਦੀ ਮਾਂ ਇੰਨੀ ਸਜੀ, ਨੱਥ ਲਗਾਲੀ ਤੇ ਸਭ ਕੁਛ ਲਹਿੰਗਾ ਮੇਹਿਰੂਨ ਮੁੰਡਏ ਦੀ ਮਾ ਨੇ ਮੈਂ ਕਿਹਾ ਚੱਲ ਉਹ ਤਾਂ ਸੱਜ ਲਈ ਅਗਲੀ, ਪਰ ਕਿੰਨੀਆਂ ਲੋਕਾਂ ਨੇ ਗੱਲਾਂ ਕੀਤੀਆਂ ਹੋਣੀਆਂ।
ਬਿਲਕੁਲ -ਬਿਲਕੁਲ। ਸਾਡੇ ਇਥੇ ਵੀ ਹੋਇਆ ਸੀ, ਮਤਲਬ ਇੱਕ ਨਾ ਨਵੀਂ -ਨਵੀਂ ਇੱਥੇ ਕੁੜੀ ਦਾ ਵਿਆਹ ਸੀ।
ਤੇ ਦੁੱਗੂ ਸਾਡੇ ਗੁਆਂਢੀ ਹੈਗੇ ਨੇ। ਕੁੜੀ ਦਾ ਵਿਆਹ ਸੀ ਨਾ ਇੱਕ ਮਤਲਬ ਦੂਰ ਰਿਸ਼ਤੇਦਾਰੀ ਚ ਕੁੜੀ ਸੀ, ਉਹਦਾ ਵੀ ਨਵਾਂ- ਨਵਾਂ ਵਿਆਹ ਹੋਇਆ ਸੀ, ਸ਼ਾਇਦ ਮਹੀਨਾ ਡੇਢ ਹੋ ਗਿਆ ਸੀ ਉਹਦਾ ਵਿਆਹ ਨੂੰ। ਓ ਬਿਲਕੁਲ ਵੋਟੀ ਬਣ ਕੇ ਆਈ, ਸੇਮ ਆਪਨਾ ਵੋਟੀ ਵਾਲਾ ਲੈਂਗਾ ਪਾ ਆਈ, ਚੂੜਾ ਓਨੇ ਪਾਇਆ ਦਾ ਸੀ। ਓਈਓ ਲਟਕਨਾ ਵਾਲੀ ਚੁੰਨੀ-ਚਾਨੀ ਲੈ ਕੇ ਪੂਰੀ ਵੋਟੀ ਬਣ ਕੇ ਆਈ। ਮੁੰਡੇ ਵਾਲੇ ਕੈਣ ਵੋਟੀ ਆ ਗਈ, ਵੋਟੀ ਆ ਗਈ-ਵੋਟੀ ਆ ਗਈ, ਅਸੀ ਕਈਏ ਕਿੱਥੇ ਵੋਟੀ ਆਈ ਏ।
ਚਾਚੇ, ਤਾਏ ਦੀ ਕੁੜੀ ਹੈਗੀ ਏ, ਵੋੱਟੀ ਥੋੜੀ ਏ।
ਹੂੰ, ਹੂੰ, ਹੂੰ ਜਲੂਸ
ਬਿਲਕੁਲ ਜੀ, ਬਿਲ
ਆ ਮੈਂ ਕੇਆ ਏਨਾ ਤਾ ਸਾਲੀ ਨੀ ਸਜਦੀ‌, ਜਿੰਨਾ ਰਿਬਨ ਕਟਾਈ ਤੇ ਸਾਲੀ ਨੂੰ ਸਜਨਾ ਚਾਹੀਦਾ, ਜਿੰਨਾ ਮੁੰਡੇ ਦੀ ਮਾਂ ਸਜੀ ਪਈਏ।
ਜਪੁ ਦੀ ਵੋਟੀ ਬਣੀ ਦੀ ਸੀ, ਐ ਲੋਕ ਮੁੰਡੇ ਵਾਲੇ ਕੈਣ ਲੱਗ ਪਏ ਕਿ ਵੋ ਵੋੱਟੀ ਆ ਗਈ। ਬਿਲਕੁਲ ਲੈਂਗਾ ਵੋਟੀਆਂ ਆਲਾ ਪਾਯਾ ਦਾ, ਚੁੱਨੀ ਲਿੱਤੀ ਦੀ ਡੋਲੀ ਵਾਲੀ ਆਪਨੀ ਸੇਮ, ਬਸ ਏੱਕ ਕਲੀਰੇ ਦੀ ਕਮੀ ਹੈਗੀ ਸੀ, ਬਾਕੀ ਸਾਰੇ ਓਈਓ ਸੀ, ਲੋਕਾਂ ਨੂੰ ਹੁਣ ਇਹਦੀ ਮੋਟੀ ਆਈ ਵੋਟੀ। ਕਹਿੰ ਇਹ ਆਈ ਵੀ ਵੋਟੀ ਕ ਮੋਟੀ ਆਈ ਬਾਹਰ ਫੋਟੋ ਦਾ ਭਾਈ ਜੀ ਪਹੁੰਚ ਗਿਆ
ਹਾਅ ਹੈਏ ਹਏ ਇਹ ਰਬ
ਹ ਤੇ ਜ ਬਵੇ ਮੁੰਡੇ ਵੀ ਕੁੜੀ ਦੀ ਚਾਚੀ ਤੇ ਨੂੰਹ ਹੈਗੀ ਆ
ਪੂਰੀ ਪੇੜ ਪੱਟੀ ਨੇ ਵੋਟੀ ਦੀ ਤੇ ਕੁਛ ਕਹਿਣ ਦੀ ਹੱਦ ਨੀ
ਹਾਏ, ਹਾਏ, ਹਾਏ, ਹਾਏ
ਏਦਾਂ ਨੀ ਕਰਨਾ ਚਾਈਦਾ, ਹੋਵੋ ਤਿਯਾਰ ਘੱਟ-ਵੱਧ ਹੋਵੋ। ਤੇ ਰੈਂਦੇ ਨਾ, ਜਦੋਂ ਫੰਕਸ਼ਨ ਹੈਗਾ ਉਦੇ ਈ ਰੇੜ ਕੱਡ ਤੀ ਏ।
ਆਹੋ ਈ ਪਤਾ ਲੱਗੇ ਵੀ ਏ ਦੁਲਨ ਦੀ ਮਾਂ, ਸੋਬਰ ਸੋਣੀ ਤਿਯਾਰ ਹੋਵੇ, ਐ ਨੀ ਕਿ ਆ ਤੜਕ-ਭੜਕ ਤਾ ਨੀ ਨਾ, ਅੱਜ ਗਵਾਰੂ ਜੇ ਕੰਮ ਅੱਛੇ ਲੱਗਦੇ।
ਨਾ, ਨਾ, ਨੀ ਚੰਗੇ ਲੱਗਦੇ, ਆਪਨੀ ਉਮਰ ਦਾ ਕੰਮ ਬੰਦੇ ਨੂੰ ਚੰਗਾ ਲੱਗਦੈ, ਮੈਕਪ ਵੀ।
ਉਮਰ ਦੇ ਹਿਸਾਬ ਨਾਲ, ਹਾਂ, ਪਰ ਕਈਆਂ ਦੇ ਤਾ ਸ਼ੌਂਕ ਖਤਮ ਈ ਨੀ ਹੁੰਦੇ ਬੁੱਡੀਆਂ ਵੀ ਕਈ-ਕਈ ਬੁੱਡੀਆਂ ਵੀ ਏੱਡੇ-ਏੱਡੇ ਗੱਲਾ, ਚਿੱਟੇ ਝਾੱਟੇ ਹੁੰਦੇ। ਲਾਲ-ਲਾਲ ਲਿਪਸਟਿਕਾਂ, ਲਾਲ-ਲਾਲ ਨੌ ਪਾਲਿਸ਼ਾਂ ਲਾ ਕੇ ਵਿਆਵਾਂ ਚ ਫਿਰਦੀਆਂ ਹੁੰਦੀਐ।
ਬਿਲਕੁਲ, ਬਲੀਚ ਕਰਦੀਆਂ ਨੇ ਅਗਲੀਆਂ, ਅਗਲੀਆਂ ਬਲੀਚ ਕਰਦੀਆਂ ਨੇ, ਥਰੇੇਡਿੰਗ ਥੂਡਿੰਗ ਸਭ
ਆ ਇੱਕ ਚਿੱਟੀ, ਚਿੱਟੇ-ਚਿੱਟੇ ਵਾਲ ਕਢਵਾਉਂਦੀਆਂ ਨੇ ਬੈਠ ਕੇ ਚੋਂ, ਵੀ ਬੁੜਾਪਾ ਆ ਗਿਆ ਤੋ ਆ ਗਿਆ ਹੁਣ, ਆਨਾ ਨੀ
ਉਨਾਂ ਨੇ ਆਨੈ, ਉਨਾਂ ਨੇ ਆਪਨੀ ਮੋਡਨ ਦਿਖਾਨੈ ਕਿ ਦੇਖੋ ਮੈਂ ਮੋਡਨ ਹੈਗੀ ਆਂ। ਬੜੇ ਲੋਕੀ ਹੋਲੇ ਹੁੰਦੇ ਨੇ ਐ ਵਾਲੇ
ਆ ਫੇਰ ਏਹੀ ਬੁੱਡੀਆਂ ਨੂੰਆਂ ਤੋ ਹੀ ਫੇਰ ਗੱਲਾਂ ਕਰਵਾਂਦੀਆਂ ਨੇ
ਹਾਂਜੀ, ਓ ਤੇ ਹੈਈ ਈ ਫੇਰ ਗੱਲਾਂ ਕਰਵਾਂਦੀਆਂ ਨੇ ਬਾਦ ਦੇ ਵਿੱਚ
ਚਾਹੀਦੈ ਨੁਆਂ ਨੂੰ ਤਾ ਐ, ਗੱਲਾਂ ਮਾਰਨੇ ਦਾ
ਕੇ ਮੰਮੀ ਤੁਸੀ ਕੈਣਾ ਨਾ, ਮੈਂ ਕੀ ਕਰਾਂਗੀ, ਤਿਯਾਰ ਹੋ ਕੇ।
ਹਾਂ।
ਸਾਡੇ ਵੀ ਇੱਧਰ ਹੈਗੀ ਏ ਨਾ ਬੜੀ ਤਿਆਰ, ਬੁੱਢੀ ਹੈਗੀ ਏ, ਪਰ ਹੋਏਗੀ ਕਮ ਸੇ ਕਮ ਸੱਠ ਸਾਲ ਦੀ। ਔ ਇਤਨਾ ਬਲੀਚ ਮੈਂਦੀ ਮੂੰਦੀ ਇਤਨਾ ਧਿਆਨ ਰੱਖਦੀ ਏ, ਜਿੰਨਾ ਅਸੀ ਨੀ ਰੱਖਦੇ।
ਸਿਆਪਾ
ਹਾਂ, ਪੂਰੇ ਟਾਈਮ ਟੂ ਟਾਈਮ ਥ੍ਰੇਡਿੰਗ, ਟਾਈਮ ਟੂ ਟਾਈਮ ਬਲੀਚ ਲਾਣੀ ਏ, ਮੈਂਦੀ ਲਾਣੀ ਏ, ਇਸ ਕਰਕੇ ਪੂਰੇ ਪ੍ਰੋ ਰ ਧਿਆਨ ਰੱਖਦੀ ਏ, ਮੈਨੂੰ ਮੈਂਦੀ ਲਾਯਾ ਮਿਣਾ ਹੋ ਗਿਐ, ਮੈਂਦੀ ਲਾਨੀ ਏ, ਵੇ ਤੁਸੀ ਲਾਓ ਆਂਟੀ ਜੀ ਮੈਂਦੀਆ ਮੂੰਦੀਐ ਅਸੀ ਨੀ ਲਾਂਦੇ ਐ।
ਹਾਂਜੀ, ਚਲੋ ਠੀਕ ਐ ਤੁਆਨੂੰ ਕਰਾਂਗੇ ਫੇਰ ਅਸੀ ਕੋਲ, ਓਕੇ ਜੀ।
ਸਤਿ ਸ਼੍ਰੀ ਅਕਾਲ ਜੀ।